ਜੀ, ਸਸਾਲ
ਸਾਸ੍ਰੀ ਕਾਲ ਜੀ, ਸਾਸ੍ਰੀ ਕਾਲ।
ਵਾਹਿਗੁਰੂ ਜੀ, ਦਾ ਖ਼ਾਲਸਾ ਵਾਹਿਗੁਰੂ ਜੀ, ਦੀ ਫ਼ਤਿਹ
ਸਾਰਿਆਂ ਦੀ, ਜੈ ਸ਼੍ਰੀ ਰਾਮ
ਹੋਰ ਕੀ ਕਰਨ ਡਈ ਉਹ।
ਸਾਡਾ ਤਾਂ ਸੇਮ ਟਾਈਮ ਸੇਮ ਜਗ੍ਹਾ। ਸੇਮ ਥਾਂ ਜੀ ਸਾਰਾ ਕੁਝ ਸੇਮ ਰਹਿੰਦਾ ਜੇ।
ਉਹੀ ਖੇਤ
ਹੀ ਸਾਈਡ ਬੈਡ ਦੀ, ਇੱਕੋ ਸਾਈਡ ਤੇ, ਪੈਂਦੇ ਆ! ਦੂਜੀ ਸਾਈਡ ਅਸੀ ਰੱਖ ਕੀ ਹੋਈ ਆ ਜੇ ਇੱਕ ਵਿਆਹ ਹੋਇਆ ਤਾਂ ਦੂਜੀ ਸਾਈਡ ਸੋਜੂਗਾ ਉਹ ਤੇ ਕੁਛ ਨ।
ਅੱਛਾ, ਅੱਛਾ, ਠੀਕ ਆ, ਠੀਕ ਆ! ਮੈਨੂੰ ਲਗਦਾ ਪਿਆ ਨਾ, ਤੁਹਾਡੇ ਨਾਲ ਪਹਿਲਾਂ ਵਿਆਹ ਹੀ ਕਰਾਉਣਾ ਪੈਣਾ।
ਹਾਂ ਕੋਈ ਚੰਗੀ ਜਿ ਲੱਭੇ ਤਾਂ ਦੱਸ ਦਿਓ ਜੀ
ਸਾਰਿਆਂ ਨੂੰ ਮੈਂ ਚੰਗੀ ਜਿਹੀ ਲੱਭੀ ਨਹੀਂ ਤੁਸੀਂ ਚੰਗੀ ਜਿਹੀ।
ਨਾ ਮੈਂ ਵੇਖੀ ਨਹੀਂ ਕੋਈ
ਉਹ ਕੁੜੀ ਦੀ, ਉਹ ਕੁੜੀ ਨੂੰ, ਰੋਲਣਾ ਤੁਸੀਂ
ਨਾ ਜੀ ਜੇ ਵਿਆਹ ਹੋ ਗਿਆ ਤਾਂ ਜੀ। ਚੰਗੀ ਤਰ੍ਹਾਂ ਰੱਖਾਂਗੇ ਤੁਹਡੇ ਕੋਲ
ਨਹੀਂ, ਨਹੀਂ ਨੌ ਸਾਲ ਨਹੀਂ, ਨੌ ਸਾਲ ਤੁਸੀਂ ਆਈ ਫੜੀਆਂ ਮਾਰੀਆਂ ਨੇ, ਇੱਧਰ ਉੱਧਰ ਦੀਆਂ
ਯਾਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਰਾਤੀ ਪੈਗਪੂਡ ਲਾ ਲੈਂਦੇ ਹੋ
ਅੱਛਾ
ਹੈਂ।
ਸ
ਪਤਾ ਨੀ ਕੀ ਕੀ ਗੱਲਾਂ ਮਾਰਦੇ ਰਹਿੰਦੇ ਉਹ ਨੌ ਸਾਲ ਕੱਲ੍ਹ ਕੁੱਛ ਕਹਿ ਰਹੇ ਸੀ ਅੱਜ ਨੌ ਸਾਲ ਕੀ, ਹੈ ਯਾਰ
ਏਦਾਂ ਹੀ ਹੈ ਜੀ, ਹੋਰ ਦੱਸੋ, ਨਵੀ ਤਾਜੀ ਅੱਛਾ ਮੇਰੀ ਗੱਲ ਸੁਣੋ ਤੇ। ਹੂ ਲੇਦਾਖ ਕਿਹੋ ਜਿਹੀ ਜਗ੍ਹਾ।
ਤੁਹਾਡੀ ਸੁਣੀ ਹੁਣ। ਤੱਕ ਕੱਲ ਦੀ
ਇੱਥੇ ਹੀ ਹੈ ਜੀ।
ਅੱਛਾ।
ਹੂ ਕੀ ਕਰੀਏ। ਬੰਦਾ ਮਾੜਾ ਜ
ਅਸੀਂ ਲੇਖ ਲਿਖ ਸਕਦੇ ਹੈ! ਇਸ ਤੇ ਇਹ ਲਹੋੜੀ ਚੰਗੀ ਜਾ ਚੰਗੀ, ਚੰਗੀ ਖਾ, ਆ ਠੀਕ ਆ ਜੀ ਤੇ ਲੇਹ ਜੋ, ਹੈ ਉਹ ਲਦਾਖ ਤੋਂ ਉੱਪਰ ਆ। ਜੀ ਤੇ ਲਦਾਖ ਜੋਓ ਲੇਹ ਤੇ ਥੱਲੇ ਹੈ ਜੀ
ਅੱਛਾ ਜੀ।
ਹਾਂਜੀ ਡੇਟ ਦੀ ਜਿਹੜੀ ਇੱਕ ਲਾਸਟ ਚ ਸੀਨ ਬਣਿਆ ਸੀ ਉਹ ਉੱਥੇ ਹੀ ਬਣਿਆ ਸੀ। ਤੇ ਉੱਥੇ ਇੱਕ ਲੇਕ ਹੈ! ਜੀ ਬੜੀ ਚੰਗੀ ਲੇਕ ਆ! ਮਤਲਬ ਕੋ ਅੱਧਾ ਹਿੱਸਾ ਜੀ ਚਾਈਨਾ ਚਾਾਹੁੰਦਾ ਤੇ ਦੂਜਾ ਤਾਂ ਜਾ ਆਪਣਾ ਭਾਰਤ ਦਾ ਆਉਂਦਾ ਜੀ।
ਹੂ।
ਠੀਕ ਹੈ ਜੀ ਹਾਂ ਹੋਰ ਲੇਹ ਦੀ ਸਪੈਲਿੰਗ ਹਜੀ ਐਲੀ ਐਚ ਤੇ ਲਦਾਖ ਦੀ ਹੈ ਐਲ ਏ ਡੀ ਡੀ। ਠ ਠੀਕ ਜੀ
ਅੱਛਾ ਜੀ।
ਹੋ ਹੋ।
ਹ ਠੀਕ ਹੈ ਜੀ ਕੰਮ ਕਿੰਨਾ ਕੁ, ਹੋ ਗਿਆ ਕੰਮ ਕਿੰਨਾ ਕੁ, ਹੋ ਗਿਆ! ਮੈਨੂੰ ਇਹ ਦੱਸੋ
ਕਿਹੜਾ ਕੰਮ ਆ!
ਘਰ ਦਾ ਕੰਮ ਆ?
ਉਹ ਪੁੂਟੀ ਹੋ ਗਈ ਜੀ।
ਪੁੱਟੀ, ਹੋਗੀ ਕਿੱਥੇ ਹੋਗੀ, ਪੁੱਟੀ ਸਾਰੇ ਪਾਸਓ ਹੋ ਗਈ
ਹੋਰ ਕੀ ਬਸ ਕੱਲ ਪਰਸੋਂ ਨੂੰ ਉਂਗਲੀ ਲਾਉਣ ਨਾਲੇ ਆ ਜਾਣਗੇ।
ਹਾ।
ਹੀ
ਨਹੀਂ ਉੱਪਰ ਉੱਪਰ ਸਾਰਿਆਂ ਪਾਸੇ ਹੋ ਗਈ ਪੁੱਟੀ।
ਹੂ ਠੀਕ ਆ ਕਮਰੇ ਚੋ ਹੋ, ਗੇ ਤੇ ਬਾਹਰਲੇ ਪਾਸੇ ਹਾਂ। ਮਲਵਾਸੇ ਉਹਦੇ ਹੋ‍ਗਿਆ ਜੀ ਉੱਪਰ।
ਜਿਹੜੀ ਕੰਧ ਸੀਗੀ ਪਿੱਛੇ ਉਹ ਉਸ ਚ, ਹੋ ਗਈ
ਕੰਧ, ਕੰਧ 'ਚ ਇਕੱਲਾ ਲੱਗਣ ਨਾ ਜੀ ਦੋ, ਦੋ ਚਾਰ ਦਿ ਤਾਂ ਲੱਗਣਾ ਸੀ ਅੰਦਰ ਹੋ ਗਈ ਜੀ ਸਾਰੀ, ਹੁਣ ਖਾਣਾ ਹੁਣ ਕੱਲ, ਕੱਲ ਬਾਗ- ਗੱਲ ਬਾਹਾਰ ਤਾਂ ਦੋ ਦਿਨ ਬਾਹਰ ਨੂੰ ਹੋ ਜਾਣੇ ਆ।
ਅੱਛਾ
ਅੱਛਾ
ਫਿਰ ਉਤੋਂ ਬਾਅਦ
ਹਾਂ ਤੇ ਗ੍ਰੀਨ ਵਾਲ ਰੀਲ ਲੱਗ ਜਾਣੀ ਆ।
ਗਰਲੇ ਕਿੱਥੇ ਲਗਣੀ
ਸੜੀਆ ਤੇ
ਅੱਛਾ।
ਜਿਹੜੇ ਕੌੜੇ ਉਹਨਾ ਤੇ ਲੇਪ, ਲੱਗਣੀ ਆ
ਅੱਛਾ, ਅੱਛਾ।
ਜੀ ਫਿਰ ਉਹ ਤੇ ਮੰਮੀ ਨਾਲ-ਨਾਲ ਫਿਰ ਹਮ ਫੋਟੋ ਖਿੱਚ ਕੇ ਅਪਲਾਈ ਕਰ ਦੇਣਾ ਜੀ। ਪਾਸਪੋਰਟ ਵਾਸਤੇ। ਘਰਦੇ ਪਏ ਹੋ।
ਹਾਂ। ਵਧੋਂ ਏਦਾ ਫਾਰਮਸ ਹਾਂਜੀ-ਹਾਂਜੀ ਦੱਸੋ?
ਫੇਰ ਸ਼ੀਸ਼ੇ ਲੱਗ ਜਾਣੇ ਜੀ।
ਸ਼ੀਸ਼ੇ ਕਦੋਂ ਲੱਗਣਗੇ।
ਸ਼ਿਸ਼ ਲੇਣੀ ਹੈ ਫੇਰ। ਫਿਰ ਉਦੋਂ ਹਾਂ ਫਿਰ ਉਦੋਂ ਬਾਅਦ ਫਿਰ ਉੱਪਰ ਟੋਲਟ ਪਾ ਦੇਣਾ।
ਹੂੰ
ਟੋਇਲੇਟ ਬਨਵਾ ਕੇ ਫਿਰ ਥੱਲੇ ਕਿਚਨ ਦਾ
ਉਪਰਲਾ ਫਲੋਰ ਖ਼ਤਮ ਕਰਨਾ ਹਨਾ ਅੱਛਾ ਫੇਰ ਥੱਲੇ ਹੋਣਗੇ।
ਅੱਛਾ। ਦਸ ਕੁ ਦਿਨ ਤਾਂ ਲੱਗਣਗੇ ਏਹਦੇ ਚ ਉੱਪਰ ਨੂੰ।
ਹਾਂ ਦਸ ਪੰਦਰਾਂ ਦਿਨ ਦਾ ਹਾਂ ਦਸ ਦਿਨ ਹੋ ਸਕਦਾ। ਨਈ-ਨਈ ਨੀ ਜੀ ਆਪਣਾ ਉੱਪਰ ਲੱਗਣਾ ਮੈਂ ਸੋਚਦਾ ਮੈਂ ਤੇਈ ਜੁਲਾਈ ਵੀ ਓਥੇ ਹੀ ਹੁਣ ਆ ਜਾਣਾ ਮੈਂ ਵੱਡੋ ਵੱਡਾ ਹੁਣ ਆਣਾ ਈ ਨੀ। ਹੂੰ ਤੋਂ ਜਵਾਈ ਵੀ ਥੋੜਾ ਸਾ ਟਪਾ ਦੇਣਾ।
ਐਸਾ ਕੁਛ ਨੀ ਏ।
ਹਾਂ ਤਾਂ ਸੋਚ ਰਿਹਾ ਫੇਰ ਮੈਂ ਕਿਹਾ ਚਲੋ ਅਗਸਤ ਵੀ ਨਾਲ-ਨਾਲ ਟੱਪ ਜੂ।
ਨਈ ਏਦਾਂ ਦਾ ਕੁਛ ਨੀ ਏ।
ਜੀ
ਹੂੰ
ਹੂੰ।
ਤੇ ਉੱਪਰ ਹਵਨ ਤਾਂ ਕਰਾਉਣਗੇ।
ਹੂੰ-ਹੂੰ, ਤਾਂ ਪਤਾ ਕੀ ਆ?
ਹੂੰ।
ਤੇ ਮੈਂ ਕਿਹਾ ਜੀ ਹੁਣ ਤਕ ਤਾ ਸਾਡੀ ਮਰਜੀ। ਓਕੇੇ। ਮ ਕਹਿੰਦਾ ਕਿ ਜਦ ਆਉਣਗੇ ਤਾਂ ਫੈਰ ਸਾਡੇ ਮਰਜ਼ੀ ਦੇ ਲਿਆ ਆਉਣਗੇ ਪਤਾ ਨੀ ਐਦਾਂ ਦੀ ਕੋਈ ਗੱਲਾ ਹੋਂਦੀਆ।
ਮਤਲਬ ਕਿ, ਕੀ?
ਓ ਬਸ ਮਤਲਬ ਕਿ ਕੁਛ ਨੀ ਹੁੰਦਾ ਸਾਡੀ ਗੱਲਾਂ ਦਾ।
ਨਹੀਂ, ਉੱਪਰ ਹਵਨ ਨਹੀਂ ਹੁੰਦਾ ਪਿਆ, ਹੋਊਗਾ।
ਹਾਂ-ਹਾਂ।
ਅੱਛਾ ਹਵਨ ਕਰਾ ਕੇ ਤੇ ਤਈ ਤਾਂਹੀ ਜਾਣਗੇ ਉੱਤੇ।
ਚਾਈਦੀ ਐ।
ਏਦਾਂ ਕਿਵੇਂ ਚੱਲ ਜਾਣਗੇ?
ਹੂੰ, ਹੁਣ ਪਤਾ ਨੀ ਹੁਣ ਇਥੇ ਆਉਣਾ ਨੀ ਆਉਣਾ।
ਕਿੱਥੇ?
ਹ ਕਿਸੇ ਨੇ ਆਣਾ ਜੀ ਹੁਣ ਜੇ ਮੈਂ ਕਹੂੰ ਜੀ ਆ ਜਾਣਾ ਤੁਸੀ ਹੁਣ ਤੇ ਹੁਣ ਪਤਾ ਨੀ ਕਿਉ ਆਉਂਗੇ ਕਿ ਮਨਾ ਕਰੋਂਗੇ।
ਹਵਨ-ਹਵਨ ਤੇ ਮੇਰਾ ਕੀ ਸਾਡਾ ਕੀ ਕੰਮ ਹੈ।
ਮੈਨੂੰ ਪਤਾ ਸੀ ਮੈਨੂੰ ਪਾਪਾ ਸੀ ਆਪੇ ਨੋ ਹਾ।
ਹੂੰ ਓ ਤਾਂ ਉਪਰਲਾ ਦਾ ਹਵਨ ਐ ਨਾ, ਜੇ ਥੱਲੇ ਹੁੰਦਾ
ਹੂੰ ਤਾਂ ਕਿਤੇ ਕਮੀ ਨੀ ਹੈ ਜੀ।
ਛੇਤੀ ਕੰਮ ਨਿਬੇੜੋ ਹਵਨ-ਹੁਵਨ ਦੇ ਟੈਮ ਚ
ਸੰਡੇ ਨੂੰ ਮੈ ਨੀ ਮਿਲਣਾ।
ਹਵਨ ਹੁਵਨ ਦੇ ਬਹਿ ਬਹਿਮ ਚ ਨਾ ਪੜ੍ਹੋ ਠੀਕ ਐ ਆਪ ਦਾ ਕੰਮ ਨਿਬੇੜੋ। ਥੱਲੇ ਦੀ ਕਿਚਨ ਪੂਰੀ ਕਰੋ, ਤੇ ਉਨਾਂ ਨੂੰ ਉੱਤੇ ਸ਼ਿਫਟ ਕਰੋ। ਮੈਂ ਉਦੋਂ ਈ ਆਣਾ ਜਦੋਂ ਉੱਪਰ ਸ਼ਿਫਟ ਹੋ ਜਾਣਗੇ। ਓਨਾਂ ਦਾ ਖੋ ਮੇਰਾ ਹਜੇ ਇੱਕ ਬੈਡ ਵੀ ਪਿਆ ਐ, ਓ ਲਾਵਾਰਿਸ ਪਿਆ ਛੇ ਮਹੀਨੇ ਹੋ ਤੇ ਉਨਾਂ ਨੂੰ ਬੈਡ ਨੂੰ
ਹੁਣ ਅਗਸਤ ਅਗਸਤ ਵਿੱਚ ਚਲੀ ਜਾਨਾ ਠੀਕ ਕੋਈ ਨੀ।
ਕੀ ਕੋਈ ਨੀ।
ਅਗਸਤ, ਸੈਪਟਂਬਰ, ਅਕਟੋਬਰ।
ਦਮਾਗ ਨਾ ਖ਼ਰਾਬ ਕਰੋ ਮੇਰਾ।
ਤੁਆਡੀ ਦੀਵਾਲੀ ਵੀ ਉੱਥੇ ਮਨਾਲਾਂਗੇ।
ਆਹੋ ਪੇਰਾ ਪਤਾ ਨੀ ਕੀ ਓਈ ਦਵਾਲੀ ਤੇ ਸਾਡੀ ਮੰਨੀਆਂ ਪਈਆਂ।
ਰੋ ਰੋ ਹਸਤੀ ਰੋ ਤੁਸੀ।
ਹਾਂਜੀ।
ਹੈਪੀ ਰੋ ਤੁਸੀ।
ਮੇਰੀ ਗੱਲ ਸੁਣੋ ਇੱਕ। ਹਾਂਜੀ।
ਹੂੰ।
ਤੇ ਓ ਕੀ ਕੈਨੇ ਆ ਮ ਜੇੜੇ ਪੜਦੇ ਹੁੰਦੇ ਆ, ਓ ਮੈਂ ਲੇ ਕੇ ਆਵਾਂ। ਹੈਂ।
ਕੇੜੇ ਪਰਦੇ?
ਹੋਲ ਚ ਜੇੜੇ ਲਾਣੇ ਨੇ ਅਸੀਂ।
ਕੇੜੇ ਲਾਨੇ ਈ।
ਹਾਲ ਚ ਪਰਦੇ ਲੱਗਣਗੇ ਏ ਪਰਦੇ ਤਾਂ ਉ ਤੇ ਚੱਲਣਗੇ।
ਹੂੰ।
ਫਿਰ ਅ ਸਾਨੂੰ ਵੀ ਤਾਂ ਚਾਈਦੇ ਨੇ ਪਰਦੇ ਨੇ।
ਹੂੰ।
ਫਿਰ ਮੈਂ ਪਰਦੇ ਲਿਆਵਾਂ।
ਸਾਨੂੰ ਨੀ ਪਤਾ।
ਕਿਉ ਨੂੰ ਪਤਾ।
ਬਾਜ਼ਾਰ ਨੂੰ
ਪਤਾ ਕਰੋ ਫੇਰ।
ਲੋੜ ਈ ਨੀ ਹੈਗੀ ਆ।
ਹੂੰ, ਠੀਕ ਐ।
ਸ਼ਿਮਲਾ ਚ ਤੈਡਾ ਕੋਈ ਰੈਸਟ ਹਾਊਸ ਵੀ ਐ। ਜਿਵੇਂ
ਸਾਡਾ, ਸਾਡਾ ਕਿਤੇ ਕੁਝ ਨੀ ਐ ਜੀ।
ਵੇਖੀਂ ਕਿਤੇ ਕੁਛ ਕਿਉਂ ਨੀ ਹੈ।
ਮਾਨਜੀ‌ ਹੈਨਾ ਜੀ।
ਕੀ ਕੱਲ ਕੀ ਹੋ ਗਿਆ?
ਬਸ ਈਹਾ ਓ ਜੀ।
ਅੱਛਾ।
ਅ ਸਾਨੂੰ ਕੀ ਕਰਨਾ?
ਅੱਛਾ, ਕੀ ਗੱਲ ਹੋ ਗਈ ਹੁਣ? ਹੈਂ। ਕੀ ਗੱਲ ਹੋਗੀ ਮਾਲਕੋ?
ਕੁੱਛ ਨੀ।
ਹੂੰ। ਠੀਕ ਐ। ਹੋਰ ਸੁਣਾਓ।
ਬਸ ਕਿਰਪਾ।
ਹੈਂ।
ਠੀਕ ਆ, ਚੰਗੇ ਆ।
ਅੱਛਾ ਚੰਗੇ ਆ। ਨਿਆਣੇ ਸੋ ਗਏ?
ਨੀ ਯਾਰ, ਸੋਈ ਗੇ।
ਸੋਗੇ।
ਹੂੰ।
ਬਾਹਲੇ ਛੇਤੀ ਸੋਦੇ ਨਿਆਣੇ। ਕੀ ਗੱਲ ਪਿੱਟ-ਪੁੱਟ ਕੇ ਸੁਵਾਂਦੇ ਹੋ।
ਇਨਾ ਦਾ ਕੋਈ ਟਾਈਮ ਨੀ ਜੀ। ਜਦੋਂ ਨੀਂਦ ਆ ਜਾਏ ਸੋ ਜਾਂਦੇ ਆ।
ਅੱਛਾ-ਅੱਛਾ।
ਹੂੰ।
ਦੋਨੋ ਜਾਣੇ।
ਦੋਏ।
ਹੈਂ। ਦੋ
ਹੋਰ ਉਹਨੂੰ ਦੋਏ ਪੈਂ ਗੇ।
ਅੱਛਾ, ਦੋ ਰਹਿ ਗਏ।
ਹੂੰ।
ਵਧੀਆ ਗੱਲ ਆ ਫੇਰ ਤਾਂ, ਬਹੁਤ ਵਧੀਆ।
ਹੁਨ ਤੇ।
ਹੂੰ
ਹਾਂਜੀ।
ਤੁਸੀਂ ਰੋਟੀ ਖਾਧੀ?
ਮੈਂ ਰਾਤੀ ਰੋਟੀ ਨੀ ਇਹ ਛੱਡੀ ਹੋਈ ਆ। ਸਕਿਪ ਕਰ ਲੈਦੇ ਦ
ਕਿਉਂ।
ਮਰਜ਼ੀ ਆ ਸਾਡੀ ਯਾਰ। ਮਰ ਅਸੀ ਮਰੇ ਹਾਂ। ਅਸੀਂ ਮਰ ਜੀਏ ਨਹੀਂ ਮਾਰਨੇ ਤਾਂ।
ਅੱਛਾ।
ਹੂੰ।
ਠੀਕ ਹੈ।
ਸਾਡੇ ਉੱਤੇ ਕਿਸੇ ਜੋਰ ਨੀ ਚੱਲਦਾ।
ਹੂੰ।
ਸਾਡੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਹਾਂ, ਇਹ ਤਾਂ ਹੈ। ਤੇ ਜਿਹੜੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਵੀਡੀਓ ਭੇਜੀ ਹੈ। ਉਹ ਤੁਹਾਨੂੰ ਸ਼ਰਮ ਨੀ ਆਂਦੀ ਭੇਜ ਦੇ ਨੂੰ।
ਕੀ
ਇੰਸਟਾਗ੍ਰਾਮ ਤੇ ਜਿਹੜੀ ਤੁਸੀਂ ਵੀਡੀਓ ਭੇਜੀ ਐ ਮੈਨੂੰ
ਤੈਨੂੰ ਹੋਰ ਭੇਜੇ
ਗੱਲਾਂ ਕਰ।